ਹੈਲੋ ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਚਾਲ ਏ।
ਵਧੀਆ ਤੁਸੀਂ ਦੱਸੋ।
ਚਲੋ ਸਬ ਵਧੀਆ ਚਾਹੀਦਾ ਬਸ ਠੀਕ ਵਾ।
ਹੋਰ ਕਿੱਦਾਂ ਯਾਦ ਕੀਤਾ ਪਹਿਲਾਂ ਵੀ ਆਈ ਸੀ ਕੋਲ।
ਹਾਂ ਮੈਂ ਪਹਿਲੇ ਵੀ ਫੋਨ ਕੀਤਾ ਸੀ ਤੇ ਬਸ ਏਦਾਂ ਹੀ ਯਾਦ ਕਰ ਲਿਆ ਤੁਹਾਨੂੰ ਮੈਂ ਕਿਹਾ ਅੱਜ ਪੁੱਛੀਏ ਜਰਾ ਮੈਂ ਨਾ ਸੋਚਦੀ ਸੀ ਬੱਚਿਆਂ ਲਈ ਸ਼ਾਮ ਦੇ ਟਾਈਮ ਕੁਛ ਅੱਛਾ ਬਣਾ ਦੇਵਾਂ, ਟੀ ਟਾਈਮ ਚ ਮਤਲਬ ਨਾਲ ਕੁਛ ਖਾਣ ਲਈ ਸਨੈਕਸ, ਤੇ ਮੈਂ ਅੱਜ ਦਿਮਾਗ ਚ ਆਇਆ ਮੈਂ ਕਿਆ ਚਲ ਡੋਕਲਾ ਪੁੱਛਣੀ ਆ ਤੁਸੀਂ ਬਣਾਉਂਦੇ ਹੁੰਦੇ ਹੋ ਡੋਕਲੇ ਦੀ ਰੈਸਪੀ ਪੁੱਛਣੀ ਆ ਅੱਜ ਮੈਂ ਤੁਹਾਡੇ ਕੋਲੋਂ
ਸਾਡੇ ਘਰ ਤਾਂ ਇੰਨਾ ਬੰਨਦਾ ਨਾ ਆਕ ਗਏ ਆ ਖਾ-ਖਾ ਕੇ
ਮੈਂ ਤਾਂ ਹੀ ਕੇਨੀ ਪਈ ਆ ਤੁਸੀ ਬੰਨਾਂਦੇ ਰਹੰਦੇ ਹੋ, ਮੈਂ ਤੇ ਬਣਾਇਆ ਹੋਏਗਾ ਹੁਣ ਤੇ ਕਾਫੀ ਟਾਈਮ ਹੋ ਗਿਆ ਦਿਮਾਗ ਚੋਂ ਨਿਕਲ ਜਾਂਦੀ ਹੈ, ਮੈਂ ਕਿਹਾ ਚਲ ਪੁੱਛੀਏ ਕਿਸ ਤਰ੍ਹਾਂ ਬਣਦਾ ਦੱਸਿਓ ਜਰਾ ਕੀਸ
ਕੁਛ ਇੰਨਾ ਨੀ ਹੈਗਾ ਸੂਜੀ ਮੇਦਾ ਹੀ ਏ
ਅੱਛਾ।
ਜਿਵੇਂ ਆਪਾਂ ਹੁਣ ਜ਼ਿਆਦਾ ਸੂਜੀ ਲੇ ਲੈਂਣੀ ਹੈ, ਜਿਵੇਂ ਤੁਸੀਂ ਜਿੰਨੀ ਵੀ ਕੁਆਂਟਿਟੀ ਬਣਾਣੀ ਭਾਵੇਂ ਇੱਕ ਥੋੜ੍ਹਾ ਜਿਹਾ ਜਿਵੇਂ, ਕੇਕ ਟਾਈਪ ਬਣਾਣਾ। ਤੇ ਓਹੀ ਸੂਜੀ ਲੇਲੋ, ਇੱਕ, ਕ ਕੌਲੀ, ਹੈਨਾ। ਅਤੇ, ਆਪਣਾ ਵੇਸਣ ਲੇਲੋ। ਦੋ-ਕੁ ਚਮਚ ਜਾਂ, ਤਿੰਨ-ਚਮਚ ਜਿੰਨਾ ਵੀ ਤੁਸ ਫੇਰ ਜੇ, ਤੁਸੀਂ ਜਿਆਦਾ ਵੇਸਣ ਵਾਲਾ ਖਾਣਾ ਏ ਜਾ ਜ਼ਿਆਦਾ ਸੋਫਟ ਖਾਣਾ, ਤਾਂ ਫਿਰ ਸੂਜੀ ਜ਼ਿਆਦਾ ਬੇਸਨ ਘੱਟ ਹੀ ਪਾਉ ਕਉ ਕਿਉਂਕਿ ਵੈਸਣ ਨਾ, ਫਿਰ ਉਹ ਜ਼ਿਆਦਾ ਸਕਤ ਖਤ ਜਾ ਹੋਜਾਂਦਾ, ਸਖਤ ਹੋ ਜਾਂਦਾ ਮਤਲਬ ਬਿਲਕੁਲ ਜਿੱਦਾਂ ਹੁਣ ਆਪ ਆਪਾਂ ਸੂਜੀ ਪਾਣੀ ਨਾ, ਉੱਥੋ ਬਿਲਕੁਲ ਹੀ ਘੱਟ-ਅੱਧੇ ਤੋਂ, ਵੀ ਅੱਧਾ, ਅੱਧੇ ਤੋਂ ਵੀ ਅੱਧਾ ਪਾਣਾ ਵਿੱਚ ਤੇ, ਬਸ ਉਹਨੂੰ ਮਿਕਸ ਕਰ ਲਓ, ਅਤੇ ਅਗਰ ਦਹੀ ਪਾਣੀ ਯਾਂ, ਦਹੀ ਪਾ ਲਓ ਅਤੇ ਮਿਕਸ ਕਰ ਲਉ, ਕਾਲੀ ਮਿਰਚ ਵਿਚ ਪਾ ਲੋ ਨਮਕ ਪਾਲ ਲਓ ਉਹਨੂੰ ਘੋਲ ਕੇ ਰੱਖ ਰਖ ਲਓ ਥੋੜ੍ਹੀ ਦੇਰ। ਆਪਣੇ ਓਰੀਗੈਨ ਹੁੰਨ ਦਾ ਸੁਆਦ ਲੀ ਜੋ ਵੀ, ਹਾਂ ਮਸਾਲੇ ਪਾਣੇ ਆ ਉਹ ਤੁਸੀਂ ਪਾ ਲਉ ਤੇ ਥੋੜ੍ਹੀ ਜਿਹੀ ਹਲਦੀ ਪਾਲੋ ਕਲਰ ਲੀ ਜੇ ਤੁਹਾਡਾ ਕਲਰ ਨਹੀਂ ਆ ਰਿਹਾ ਤੇ ਹਾਂ, ਥੋੜ੍ਹੀ ਜਿਹੀ ਹਲਦੀ ਕਲਰ ਲਈ ਤੇ ਆਰਟੀਫਿਯਲ ਕਲਰ ਵੀ ਆਉਂਦੇ ਏਂ, ਬਟ ਵੈਸੇ ਤੇ ਹਲਦੀ ਠੀਕ ਏ। ਆਰਟੀਫਿਸ਼ਿਅਲ ਕਲਰ ਤੋ, ਹਾਂ ਬਸ ਉਹਨੂੰ ਘੋਲ ਕੇ ਥੋੜ੍ਹੀ ਦੇਰ ਆ ਉਦੋਂ ਜਦੋਂ ਸੂਜੀ ਫੂਲ ਜਾਏਗੀ, ਹਨਾ ਪਨ ਪੰਦਰਾਂ- ਵੀਹ ਮਿੰਟ, ਅੱਧਾ ਘੰਟਾ ਤੇ ਬਸ ਓਹ ਫੁੱਲ ਤੁਹਾਨੂੰ ਲੱਗ ਗਿਆ ਕਿ ਫੁੱਲਦੀ ਪਈ ਏ, ਤੇ ਪਈ ਏ ਬਸ ਫੇਰ ਤੁਸੀ ਈਨੋ ਪਾ ਦਿਓ। ਈਨੋ ਪਾ ਕੇ ਵੀ ਫੇਰ ਥੋੜੀ ਦੇਰ ਰ ਦੋ ਪੰਜ ਕੁ ਮਿੰਟ ਦੋ। ਤਿੰਨ ਮਿੰਟ ਹਾਂ ਤੇ ਓਨੀ ਦੇਰ ਤੁਸੀ ਆਪਨਾ ਪੈਨ ਤਿਆਰ ਕਰ ਲਓ, ਜਿਹਦੇ ਚ ਤੁਸੀ ਬੋਆਇਲ ਨਾ ਉਹਨੂੰ ਭਾਵੇਂ ਓਵਨ ਚ ਬਣਾਣਾ ਤੇ ਹਾਂ ਸਟੀਮ ਦੇਨੀ ਜਿਹਦੇ ਚ ਜਾਂ ਤੁਸੀ ਓਵਨ ਚ ਬਣਾਣਾ ਓਵਨ ਚ ਹੀ ਬਣ ਜਾਂਦਾ ਏ ਬਸ ਉਹਨੂੰ ਬਟਰ ਪੇਪ ਪਰ ਲਾ ਲਓ ਥੱਲੇ ਜਾਂ ਘਿਓ ਲਾ ਲਓ ਜਿਹਦੇ ਚ ਤੁਸੀ ਪਾਣਾ। ਬੈਟਰ ਬੈਟਰ ਨਾ ਮਤਲਬ ਜਿੰਨਾ ਜਿਆਦਾ ਗਾੜਾ ਹੋਏ ਨਾ ਜਿਆਦਾ ਪਤ ਮਤਲਬ ਠੀਕ -ਠੀਕ ਹੋਏ ਹਾਂ, ਜੇ ਤੁਹਾਨੂੰ ਲੱਗਦਾ ਪਿਆ ਕਿ ਜਿਆਦਾ ਗਾੜਾ ਐ ਫਿਰ ਨਾ ਥੋੜ੍ਹਾ ਜਿਹਾ ਦੁੱਧ ਪਾ ਲਉ ਜਾਂ ਹੋਰ ਦਹੀਂ ਪਾ ਲਓ ਥੋੜੀ ਜਿਹੀ ਅ ਹਾਂ। ਕਿਉਂਕਿ ਦਹੀਂ ਨਾਲ ਨਾ ਖੱਟਾ ਮਿੱਠਾ ਬਣਦਾ ਥੋੜ੍ਹਾ ਸੁਵਾਦ। ਦਾ ਏ ਤੇ ਤੁਸੀ ਜੇ ਇਹਦੇ ਚ ਖੰਡ ਪਾਣਾ ਚਾਹੁੰਦੇ ਹੋ ਤੇ ਉਹ ਥੋੜ੍ਹੀ ਜਿਹਾ ਖੰਡ ਵੀ ਪਾ ਲਉ ਵਿਚ ਹੀ ਇਹਦੇ। ਤੇ ਬਾਅਦ ਚ ਤੜਕੇ ਚ ਭਾਵੇਂ ਤੁਸੀ ਨਾ ਪਾਓ ਤੇ ਇਹਦੇ ਚ ਪਾ ਲਓ ਹਾਂ। ਵੀ ਇਹਦੇ ਚ ਨਾ ਸਵੀਟਨੈਸ ਜਿਆਦਾ ਆ ਜਾਂਦੀ ਦੀ ਹੈ ਤੜ ਤੜਕੇ ਚ ਪਾਂਦੇ ਔ ਫਿਰ ਉੱਤੇ -ਉੱਤੇ ਰਹਿ ਜਾਂਦੀ ਐ, ਉੱਤੇ- ਉੱਤੇ ਤੜਕੇ, ਹਾਂ ਤੇ ਤੁਸੀਂ ਜੇ ਦੋ ਚਾਰ ਦਾਣੇ ਪਾਣੇ ਆ ਤੇ ਖੰਡ ਦੇ ਪਾ ਲੋ, ਤੇ ਤੇ ਖੱਟਾ ਕਰਨ ਲਈ ਨੀਂਬੂ ਬੂ ਉਹ ਤੇ ਤੜਕੇ ਚ ਹੀ ਪੈ ਜੇਗਾ।
ਹਾਂਜੀ।
ਬਸ ਇਹਨੂੰ ਫਿਰ ਬੈਟਰ ਨੂੰ ਪਾ ਦੋ, ਅਪਣਾ ਸਟੀਮ ਦੇ ਲੋ। ਜਿੰਨੀ ਦੇਰ ਤੁਸੀਂ ਚੈਕ ਕਰਦੇ ਰਹੋ। ਲੋ ਫਲੇਮ ਤੇ ਹੀ ਰੱਖੋ ਜ਼ਿਆਦਾ ਤੇਜ਼ ਨਹੀ ਨਈ ਤਾ ਥੱਲੇ ਔ ਕਈ ਵਾਰੀ ਔ ਹੋ ਜਾਂਦਾ ਖਰਾਬ ਹੋ ਜਾਂਦਾ
ਹਾਂਜੀ, ਚਲੋ ਠੀਕ ਏ। ਬਸ
ਫੇਰ, ਹਾਂ ਉਹਨੂੰ ਸਟੀਮ ਕਰ ਲੋ ਫੇਰ ਇੱਕ ਇੱਕ ਸਾਈਡ ਤੁਸੀ ਤੜਕਾ ਤਿਆਰ ਕਰ ਲੋ ਅਪਣਾ ਕੜ੍ਹੀ ਪੱਤਾ, ਸੁੱਕੀ ਮਿਰਚ ਤੇ ਯਾਂ ਹਰੀ ਮਿਰਚ ਕਟੀ ਹੋਈ ਵੀ ਤੁਸੀ ਪਾ ਸਕਦੇ ਹੋ ਜੇ ਤੁਸੀਂ ਸਪਾਈਸੀ ਖਾਣਾ ਹੈ। ਹਾਂ
ਤੇ ਉਹ ਵੀ ਪੈਂਦਾਂ ਨਾ ਜਿਹੜੀ ਉਹ ਗੋਲ ਗੋਲ ਬਲੈਕ ਨੇ ਰਾਈ ਹਾਂ ਰਾਈ
ਪਾ ਲਓ ਕੜੀ ਪੱਤਾ ਪਾ ਲਓ ਅ ਥੋੜ੍ਹਾ ਜਿਹਾ ਨਿੰਬੂ ਪਾਲੋ। ਥੋੜ੍ਹੀ ਜੀ ਖੰਡ ਦਾ ਮਤਲਬ ਘੋਲ ਪਾ ਲੋ, ਜੇ ਤੁਸੀ ਜ਼ਿਆਦਾ ਸਵੀਟ ਖਾਣਾ ਤੇ ਉਹ ਹਾਂ ਖਾਣਾ ਤੇ ਹੋਰ ਪਾ ਲੋ ਨਹੀਂ ਤਾਂ ਤੁਸੀਂ ਖੱਟਾ ਹੀ ਪਾਓ, ਸਿਰਕਾ ਪਾਲਓ ਥੋੜ੍ਹਾ ਜਿਹਾ ਤੇ ਉਹ ਹੋ ਜੇਗਾ ਥੋੜ੍ਹਾ ਬੈਲੇੈਂਸ ਬਸ ਤੇ ਉਹ ਤੜਕਾ ਤੇ ਪਾ ਦੋ ਜਦੋਂ ਬਣ ਜੇਗਾ ਉਹਨੂੰ ਕੱਢ
ਅੱਛਾ।
ਮਤਲਬ ਬੜਾ ਹਲਕਾ ਜਿਹਾ।
ਹਲਕਾ ਹਾਂ ਓਹੀ ਮੈਂ ਬਸ ਐਹੀ ਕਹਿੰਦੀ ਚਲ ਬੱਚਆ ਨੂ ਕੁਛ ਬਨਾ ਕੇ ਦੇਵਾਂ ਹਾਂ ਨਹੀ ਬਨਾਈ ਦਾ ਸੀ ਮੈਂ ਬੋਤ ਦੇਰ ਹੋ ਗੀ ਬਨਾਇਆ ਹੁਣ ਮੈਂ ਨਾ ਪੁਲ ਗਈ ਦੀ ਆ ਥੋੜਾ ਜਿੰਨਾ। ਫੋਨ ਕਰਕੇ ਮੈਂ ਤੁਹਾਡੇ ਕੋਲੋਂ ਪੁੱਛ ਲੋਵਾਂ।
ਹਾਂਜੀ ਨਹੀਂ ਮਤਲਬ ਬਹੋਤ। ਅੱਛਾ ਬਨਦਾ ਐ ਚਾਹ ਨਾਲ ਵੀ ਸਵਾਦ ਲੱਗਦਾ ਓਹ
ਹਾਂ ਓਦਾਂ ਵੀ ਖਾਧਾ ਜਾਂਦਾ ਸੋਸ ਲੈ ਲੋ ਸੋਸ ਨਾਲ ਖਾਓ।
ਹਾਂ ਹਾਂ ਹਾਂ ਸਾਡੀ ਨਾ ਮਤਲਬ ਐਦਾਂ ਬਣਦੀ ਰਹਿੰਦਾ ਕੁਛ ਨਾ ਕੁਛ। ਪੀਛੇ ਸਾਡੇ ਸਾਊਥ ਇੰਡੀਅਨ ਪਸੰਦ ਹੈ ਬੜਾ ਐ ਕਰਦੇ ਬੱਚਿਆਂ ਨੂੰ ਕਦੀ ਇਡਲੀ ਬਣਾ ਦੋ ਕਦੀ ਸਟਫਡ ਇਡਲੀ ਬਣਾ ਦੋ ਤੇ ਜਿਦੇ ਚ ਆਲੂ ਦੀ ਸਟਫ ਸੂਜੀ ਦੀ ਬਨਦੀ ਐ ਨਾ ਹਾਂ ਇਡਲੀ ਵੀ ਸੂਜੀ ਦੀ ਯਾਂ ਦਾਲ ਦੀ ਬਨਾ ਲੋ ਜਿਵੇਂ ਹੁਣ ਦਾਲ ਆ ਦਾਲ- ਤਾ ਵੀ ਆਪਾਂ ਪਾ ਸਕਦੇ ਆ ਵਿੱਚ। ਦਾਲ ਕੇਹੜੀ ਹੁੰਦੀ ਐ? ਦਾਲ ਹੁੰਦੀ ਆ ਓਹ ਜਿਹੜੀ ਮਨੂੰ ਤੇ ਨਮ ਵੀ ਨਹੀ ਪਤਾ ਆ ਰਿਹਾ ਦਾਲ ਦਾ। ਹਾਂ ਜੜੀ ਮ ਮਸਰ ਵਾਂਗੂ ਲੱਗਦੀ ਨਾ ਵਾਈਟ ਛੋਟੀ ਛੋਟੀ ਮੂੰਗੀ ਧੋਤੀ ਵਾਂਗੂ ਤੇ
ਵਾਈਟ ਦਾਲ ਓਹ ਹਾਂ ਮੂੰਗੀ ਮੂੰਗੀ ਦੀ
ਹਾਂ ਮੂੰਗੀ ਦੀ ਦਾਲ ਹੁੰਦੀ ਐ ਤੇ ਮਤਲਬ ਓਹਦਾ ਘੋਲ ਬਨਾ ਨਦੇ ਨੇ ਜਿਵੇਂ ਓਹਦੇ ਨਾ ਪਾਪੜ ਵੀ ਬਨਦੇ ਨੇ ਓਹ ਦਾਲ ਦੇ। ਤੇ ਹਾਂ। ਤੇ ਓਹ ਅੱਛੇ ਲੱਗਦੇ ਨੇ ਮ ਮਤਲਬ ਮੈਂ ਪੁੱਛਾਂਗੀ ਮੈਂ ਬਨਾ ਵਾਂਗੀ ਕਿਸੇ ਦਿਨ ਐ ਵੀ। ਤੇ ਅੱਛੀ ਬਨ ਹਾਂ ਹਾਂ ਹਾਂ ਜਰੂਰ ਦੱਸਦਾਂਗੀ ਓਹੀ ਨਾ ਇਡਲੀ ਮ ਮੈਂ ਸਿਮ ਪਲ ਤੇ ਬਨਾਈ ਹੋਈ ਏ। ਸਟਫਡ ਵਾਲੀ ਨੀ ਬਨਾਈ ਹੋਈ। ਜਿਵੇਂ ਅ ਸਾਂਬਰ ਨਾ ਬਨਾਈਏ ਤੇ ਆ ਓਦਾਂ ਈ ਖਾ ਲੀਏ। ਸਟਫਡ ਹਾਂ ਸੋਸ ਨਾਲ ਓਦਾਂ ਏ ਖਾਧੀ ਜਾਂਦੀ ਏ, ਕਈ ਨਹੀਂ ਬਨਾਂਦੇ ਨਾ ਸਾਂਬਰ ਫਿਰ ਨਾਲ। ਹਾਂ, ਨਹੀਂ ਵੈਸੇ ਸਾਂਬਰ ਨਾਲ ਜ਼ਿਆਦਾ ਸਵਾਦ ਲੱਗਦੀ ਹੈ। ਸਾਡੇ ਤਾਂ, ਆਰ ਡੋਸਾ ਵੀ ਇੱਕ ਵਾਰੀ ਬਣਾਇਆ ਸੀ। ਕਈ ਤੇ ਮਤਲਬ ਸਾਂਬਰ ਵੀ ਬਣਾਉਂਦੇ ਆ ਕਈ ਮਤਲਬ ਉਹ ਚਟਨੀ ਕੋਕੋਨਟ ਦੀ ਚਟਨੀ। ਹਾਂ, ਕੋਕੋਨਟ ਦੀ ਚਟਨੀ ਬਣਾਦੇ ਆ ਨਾਲ ਦੀ ਇਹਦੇ।
ਨਾਲ ਦੇ ਉਹਦੀ
ਅੱਜ-ਕੱਲ ਇਹ ਨਾ ਮਤਲਬ, ਬਾਹਰ ਦਾ ਵੀ ਹੋ ਗਿਆ ਨਾ ਤੇ ਇਸ ਲਈ ਘਰ ਹੀ ਬਣਾ ਲਈਦਾ ਤੇ ਚੁੱਪ ਕਰਕੇ। ਘਰ ਬਣਾ ਲੋ। ਹੋਰ ਕੀ, ਢੋਕਲਾ ਮਤਲਬ ਢੋਕਲਾ ਇੰਨਾ ਸਿੰਪਲ ਏਨਾ। ਬਣਾ, ਅੱਛਾ ਵੀ ਲੱਗਦਾ ਸੌਫਟ-ਸੌਫਟ।
ਅੱਛਾ, ਹਾਂ। ਵੀ ਬਣਾ ਕੇ ਦੇਖਾਂਗੀ। ਮੈਂ ਅੱਜ ਟਰਾਈ ਕਰਨੀ ਆ ਮੈਂ ਹੁਣੇ। ਸਮਾਨ ਹੈਗਾ ਘਰ ਸਾਰਾ, ਲਿਆਣ ਦੀ ਤਾਂ ਲੋੜ ਨੀ ਹੈਗੀ। ਸਭ ਕੁਛ ਹੈਗਾ। ਬਣਾਉਣ ਦਾ ਹੀ ਹੈ ਬਸ।
ਘਰ ਜੋ ਹੁੰਦਾ, ਉਹਦੇ ਨਾਲ ਤਾਂ ਬਣ ਜਾਂਦਾ। ਜੋ ਇੱਕ-ਅੱਧੀ, ਚੀਜ਼ ਹੁੰਦੀ ਹੈ। ਉਹ ਤੇ ਚਲੋ ਲੈ ਆਉ।
ਹੂਆ।
ਹਾਂਜੀ, ਹਾਂਅ। ਹਾਂ, ਭਾਵੇਂ ਤੁਸੀਂ ਰਾਤ ਬਣਾ ਕੇ ਤੇ ਸਵੇਰੇ ਬਣਾ ਲੋ। ਖ਼ਰਾਬ ਤਾਂ ਨੀ ਹੋਏਗਾ ਘੋਲ? ਘਿਉ ਤਾਂ ਸੂਜੀ ਨੇ ਫੱਟ ਬਣਾਈ ਏ ਨਾ। ਇਹੀ ਹੋਣਾ, ਹਾਂ। ਤੂਤ ਪਰ ਟਾਈਮ ਭਾਵੇਂ ਜਿੰਨਾ ਮਰਜ਼ੀ ਤੇ ਬਸ, ਹਾਂ ਜ਼ਰੂਰ ਬਣਾਇਓ, ਬ ਇੱਥੇ ਤਾਂ ਬੰਦਾ ਰਹਿੰਦਾ, ਇਥੇ ਤਾਂ ਅੱਕ ਗਏ ਆ ਖਾ ਖਾ
ਅੱਛਾ, ਨਹੀਂ ਮੈਂ ਬਹੁਤ ਘੱਟ ਬਣਾਣੀ ਆਂ ਇੱਕ ਨਾ ਪਤਾ ਕੀ ਬਣਾਈਏ ਨਾ, ਬੱਚੇ ਘਰ ਹੋਣ ਫਿਰ ਵੀ ਦਿਲ ਕਰਦਾ ਬਣਾ ਕੇ
ਉਹ ਤੇ ਹੈ ਬੱਚੇ ਘਰ ਨੀ ਹੁੰਦੇ, ਬਾਹਰ ਚਲੇ ਜਾਂਦੇ ਨੇ, ਮੈਂ ਕੱਲੀ ਹੁੰਦੀ ਹਾਂ ਘਰ, ਬੱਚੇ ਆਪਣੇ ਇਧਰ-ਉੱਧਰ
ਕੇ ਬਸ ਮੁੰਡਾ ਮੇਰਾ ਘਰ ਟਿਕਦਾ ਨਹੀਂ ਏ, ਉਹ ਏਧਰ-ਉਧਰ ਫਿਰਦਾ ਰਹਿੰਦਾ, ਹਾਂ ਬਸ ਤਾਂ ਹੀ ਥੋੜਾ ਦਿਲ ਨੀ ਕਰਦਾ ਜਦੋਂ ਸਾਰੇ ਇਕੱਠੇ ਹੋਣ ਨਾ ਘਰ ਫਿਰ ਚੀਜ਼ ਬਣਾਉਣ ਦਾ ਵੀ ਮਜ਼ਾ ਆਉਂਦਾ।
ਹੋਰ ਦੱਸੋ
ਹੋਰ ਬਸ ਵਧੀਆ, ਹੋਰ ਸੁਣਾਓ ਵਧੀਆ, ਤੁਸੀਂ ਰੋਟੀ-ਪਾਣੀ ਤੋਂ ਵੇਹਲੇ ਹੋ ਗਏ। ਅੱਛਾ, ਹੂੰ। ਵਧੀਆ, ਹੋਰ ਬਸ ਸਾਡਾ ਰੂਟੀਨ ਹੈ ਕੀ ਐ ਹੋਰ ਸਵੇਰੇ ਉਠੋ ਫੇਰ ਸ਼ੁਰੂ ਰੂਟੀਨ ਸ਼ੁਰੂ ਹੋ ਜੂ ਖਾਓ-ਪੀਓ, ਬਣਾਈ ਜਾਓ ਤੇ ਖਾਈ ਜਾਓ। ਲੈਲੋ
ਹੋਰ ਸੁਣਾਓ ਵਧੀਆ, ਹਾਂਜੀ-ਹਾਂਜੀ। ਜੀ ਮੈਂ, ਤੁਹਾਨੂੰ ਦੱਸਦਾਂਗੀ ਫਿਰ ਇਡਲੀ ਫੇਰ ਦਸਾਂਗੀ, ਹਾਂ ਮੈਨੂੰ ਜ਼ਰੂਰ ਦੱਸਣਾ ਕਿੱਦਾਂ ਬਣਾਓਗੇ ਨਾ ਤੁਸੀਂ ਰੈਸਪੀ, ਹਾਂਜੀ -ਹਾਂਜੀ ਮੈਂ ਦਸਾਂਗੀ ਜਰੂਰ ਫੇਰ ਬਣਾਵਾਂਗੀ ਨਾ ਸਤਫ਼ਡ ਫੇਰ ਤੁਹਾਨੂੰ
ਹੂੰ- ਹੂੰ, ਕਿ ਜ਼ਰੂਰ ਹਾਂਜੀ ਸਾਡੇ ਵੀ
ਹਾਂਜੀ ਨਹੀਂ ਬੱਚੇ ਜਾਂ ਤੇ ਮੈਂ ਜਦੋਂ ਕਦੀ ਤੁਹਾਡੇ ਕੋਲ ਆਈ ਨਾ ਤੇ ਫੇਰ ਤੁਸੀਂ ਬਨਾਣਾ ਫਿਰ ਮੇਰੇ ਸਾਹਮਣੇ ਫਿਰ ਮੈਨੂੰ ਵੀ ਪਤਾ ਲੱਗ ਜਾਏਗਾ, ਹਾਂ ਇੱਦਾਂ ਜ਼ਿਆਦਾ ਪਤਾ ਲਗਦਾ, ਇੱਦਾਂ ਨਾ ਤਰੀਕ
ਜ਼ਿਆਦਾ, ਹਾਂ ਸਾਮ੍ਹਣੇ ਕੋਈ ਬਣਾਏ ਨਾ ਫਿਰ ਜ਼ਿਆਦਾ ਅੱਛਾ ਲੱਗਦਾ ਪਤਾ ਵੀ ਲੱਗ ਜਾਂਦਾ ਸਮਝ ਵੀ ਆ ਜਾਂਦੀ ਹਰ ਚੀਜ਼ ਦੀ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨੈ।
ਚਲੋ ਵਧੀਆ ਠੀਕ ਹੈ ਬਣਾਣਾ ਹੈਨਾ, ਫੇਰ ਮੈਨੂੰ ਦੱਸਣਾ ਠੀਕ ਬਣਿਆ ਸੀ, ਚਲੋ ਠੀਕ।